ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਸਤਿ ਸ਼੍ਰੀ ਅਕਾਲ
ਹੋਰ ਭੈਣ ਜੀ ਕੀ ਹਾਲ ਚਾਲ ਹੈ ਤੁਹਾਡਾ
ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਠੀਕ ਹੋ
ਹਾਂਜੀ ਭੈਣ ਜੀ ਠੀਕ ਹੈ। ਮੈਂ ਕਿਹਾ ਚੱਲ ਫੋਨ ਕਰ ਲਈਏ ਭੈਣ ਜੀ ਨਾਲ ਗੱਲ ਕਰ ਲਈਏ
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ
ਹੋਰ ਭੈਣਜੀ ਤੁਸੀਂ ਹਜ਼ੂਰ ਸਾਹਿਬ ਜਾਣਾ ਸੀ ਹੋ ਆਏ
ਨਹੀਂ ਭੈਣ ਜੀ ਹਲੇ ਸਲਾਹ ਬਣਾਉਂਦੇ ਪਏ ਆ ਹਜ਼ੂਰ ਸਾਹਿਬ ਜਾਣ ਦੀ ਦਿਲ ਤੇ ਬਹੁਤ ਕਰਦਾ ਪਿਆਵੇ। ਟਿਕਟਾਂ ਇੰਨੀ ਜਲਦੀ ਨਹੀਂ ਨਾ ਹੁੰਦੀਆਂ ਭੈਣ ਜੀ ਟਿਕਟਾਂ ਹੋਣਗੀਆਂ ਮਹੀਨਾ ਪਹਿਲੇ।
ਹਾਂਜੀ।
ਹਮ।
ਭੈਣ ਜੀ ਉੱਥੇ ਕੀ ਕਹਿੰਦੇ ਨੇ ਮੈਂ ਸੁਣਿਆ ਬਹੁਤ ਸਾਰੇ ਗੁਰਦੁਆਰੇ ਨੇ ਬਾਬਾ ਜੀ ਦੇ।
ਹਾਂਜੀ -ਹਾਂਜੀ।
ਤੁਸੀਂ ਪਹਿਲੇ ਗਏਦੇ ਹੋ ਭੈਣ ਜੀ।
ਹਾਂਜੀ ਮੈਂ ਗਈ ਹੋਈ ਹਾਂ ਹਜ਼ੂਰ ਸਾਹਿਬ ਮੈਂ ਗਈ ਸੀ ਹ। ਹਜ਼ੂਰ ਸਾਹਿਬ ਇੱਕ ਵਾਰੀ ਤਾਂ ਮੈਂ ਛੋਟੇ ਹੁੰਦੇ ਗਈ ਹੋਈ ਹਾਂ ਬਚਪਨ ਵਿੱਚ। ਇੱਕ ਵਾਰੀ ਮੈਂ ਵਿਆਹ ਤੋਂ ਬਾਅਦ ਗਈ ਹਾਂ ਹਜ਼ੂਰ ਸਾਹਿਬ ਹਾਂਜੀ ਹੋ ਇਹ ਹੋ ਗਏ ਨੇ ਤਿੰਨ। ਚਾਰ ਸਾਲ।
ਅੱਛਾ ਅੱਛਾ ਮ ਠੀਕ ਹੈ ਭੈਣ ਜੀ। ਅੱਛਾ- ਅੱਛਾ ਫੇਰ ਸਾਰੇ ਗੁਰਦੁਆਰੇ ਦੇਖ ਕੇ ਆਏ ਹੋ ਗਏ ਭੈਣ ਜੀ ਫਿਰ ਤੁਸੀਂ
ਹਾਂਜੀ- ਹਾਂਜੀ ਭੈਣ ਜੀ ਪਹਿਲੇ ਤਾਂ ਸਾਨੂੰ ਅੰਬਾਲੇ ਤੋਂ ਟ੍ਰੇਨ ਲੈਣੀ ਪੈਂਦੀ ਏ।
ਅੱਛਾ- ਅੱਛਾ।
ਹਾਂਜੀ ਪਹਿਲੇ ਆਪਾਂ ਜਗਾਧਰੀ ਤੋਂ ਜਾਂਦੇ ਹਾਂ ਅੰਬਾਲੇ ਅੰਬਾਲੇ ਤੋਂ ਟ੍ਰੇਨ ਲੈਂਦੇ ਹਾਂ।
ਹਾਂਜੀ -ਹਾਂਜੀ।
ਟ੍ਰੇਨ ਲੈਂਦੇ ਹਾਂ ਤੇ ਫਿਰ ਆਪਾਂ ਸ਼ਾਮੀ ਪਹੁੰਚਦੇ ਹਾਂ ਅਗਲੇ ਦਿਨ ਸ਼ਾਮੀ ਪਹੁੰਚਦੇ ਹਾਂ ਆਪਾਂ ਉ ਤੇ ਹਜ਼ੂਰ ਸਾਹਿਬ
ਅੱਛਾ- ਅੱਛਾ।
ਹਾਂਜੀ ਫਿਰ
ਫਿਰ ਉੱਥੇ ਮੈਂ ਸੁਣਿਆ ਅ ਗੋ ਦੁਆਰੇ ਵਾਲਿਆਂ ਨੇ ਹੀ ਬੱਸਾਂ ਲਾਈਆਂ ਦੀਆਂ ਨੇ ਫੇਰ ਕੀ ਕਰਦੇ ਹੋ। ਆਪਣਾ ਲੈਂਦੇ ਹੋ ਟਰਾਂਸਪੋਰਟ ਤੇ ਫਿਰ ਗੁਰਦੁਆਰੇ ਵਾਲੇ ਟਰਾਂਸਪੋਰਟ ਜਾਣੇ ਜਾਂਦੇ ਆ।
ਜੀ ਭੈਣ ਜੀ ਪਹਿਲੇ ਤੇ ਬਾਹਰ ਟਰ ਉਹਨਾਂ ਦੇ ਗੁਰਦੁਆਰੇ ਤੇ ਬੱਸਾਂ ਖੜੀਆਂ ਹੁੰਦੀਆਂ ਨੇ। ਆ ਗਿਆ, ਆ ਗਿਆ ਭਾਜੀ। ਬਸ ਬੱਸਾਂ 'ਚ ਬਹਿੰਦੇ ਹਾਂ ਅਤੇ ਗੁਰਦੁਆਰੇ ਉਹ ਪਹੁੰਚਾ ਦਿੰਦੀਆਂ ਨੇ ਜਿੱਥੇ ਤੁਸੀਂ ਕਮਰਾ ਲੈਣਾ ਪਵੇ। ਬੜੀ ਸਰਾਵਾਂ ਬਨੀ ਦੀਆਂ ਨੇ ਉੱਥੇ ਅਸੀਂ ਜਦੋਂ ਪਿਛਲੀ ਵਾਰ ਗਏ ਸੀ ਤੇ ਅਸੀਂ ਆਪਣਾ ਬਾਬਾ ਆਪਾ ਬੁੱਢਾ ਜੀ ਦੀ ਐੱਨ ਆਰ ਆਈ ਸਰਾਂ ਸੀ ਉੱਥੇ ਸਾਨੂੰ ਬਹੁਤ ਅੱਛੇ ਰੂਮਜ਼ ਮਿਲ ਗਏ ਸੀ। ਅ ਗਿਫਟ ਵਾਲੇ। ਸੀ, ਏ ਸੀ ਵਾਲੇ ਕਮਰੇ ਸੀ ਬਸ ਥੋੜ੍ਹੇ ਉੱਪਰ ਸੀ ਅ ਇਹ ਅੱਠਵਾ ਫਲੋਰ ਸੀ ਨਾ ਸਾਨੂੰ ਜੋ ਮਿਲਿਆ ਸੀ ਫਿਰ ਆਪਾਂ ਲਿਫਟ ਤੇ ਚਲੇ ਜਾਂਦੇ ਸੀ ਦੋ। ਹਾਂਜੀ -ਹਾਂਜੀ ਬਸ ਲਿਫਟ 'ਤੇ ਆਉਣ ਜਾਣ ਕਰ ਲੈਂਦੇ ਹੁੰਦੇ ਸੀ ਜਦੋਂ ਕਈ ਵਾਰ ਲਿਫਟ ਬੰਦ ਹੁੰਦੀ ਤੁਸੀਂ ਜਾਂ ਕੋਈ ਜਾਂਦਾ ਆਂਦਾ ਸੀ। ਫਿਰ ਭੈਣ ਜੀ ਆਪਾਂ ਅੱਠ ਫਲੋਰ ਚ, ਅੱਠ ਫਲੋਰ ਚ ਤੇ ਆਪਾਂ ਤੁਰ ਕੇ ਜਾਂਦੇ ਸੀ ਸੀੜੀਆਂ ਚਾੜ ਕੇ ਜਾਂਦੇ ਸੀ ਹਾਂਜੀ।
ਔਖਾ ਹੀ ਹੋ ਜਾਂਦਾ ਭੈਣਜੀ।
ਹ। ਹਾਂਜੀ ਬਸ ਸਾਨੂੰ ਬਹੁਤ ਅੱਛੇ ਕਮਰੇ ਮਿਲ ਗਏ ਸੀ ਉੱਥੇ ਆਪਾਂ ਗਏ ਹਾਂ ਅੰਦਰ ਆਪਣਾ ਸਮਾਨ ਸਮੂਨ ਰੱਖਿਆ ਵੇ।
ਅੱਛਾ -ਅੱਛਾ ਚਲੋ ਰਹਿਣ ਦੀ ਸੁਵਿਧਾ ਮਿਲਣੀ ਚਾਹੀਦੀ ਹੈ ਭੈਣ ਜੀ।
ਹਾਂਜੀ- ਹਾਂਜੀ ਰਹਿਣ ਦੀ ਸੁਵਿਧਾ ਮਿਲ ਜਾਂਦੀ।
ਅੱਛਾ -ਅੱਛਾ ਹੋਰ, ਹੋਰ ਵੀ ਕਿਸੇ ਹੋਰ ਪਾਸੇ ਵੀ ਗਏਦੇ ਹੋ ਭੈਣ ਜੀ ਤੁਸੀਂ?
ਭੈਣ ਜੀ, ਪਹਿਲੇ ਤੇ ਇਹ ਇੱਧਰ ਹੀ ਬੜੇ ਗੁਰਦੁਆਰੇ ਹੈਗੇ ਨੇ। ਪਹਿਲੇ ਤੇ ਅ ਆਪਣਾ ਹਾਂਜੀ- ਹਾਂਜੀ। ਏਧਰ ਈ ਬੋਤ ਗੁਰਦੁਆਰੇ ਨੇ, ਪਹਿਲੇ ਤੇ ਹਜ਼ੂਰ ਸਾਹਿਬ ਮੱਥਾ ਟੇਕਨੇ ਆ, ਅਗਲੇ ਅਗਲੇ ਦਿਨ ਨਾਹ ਧੋ ਕੇ, ਤਿਆਰ ਹੋ ਕੇ ਹਜੂਰ ਸਾਹਿਬ ਜਾਨੇ ਆ। ਸੱਚਖੰਡ। ਸੱਚਖੰਡ। ਜਾਨੇ ਆ ਤੇ ਫੇਰ ਉਸ ਤੋਂ ਬਾਅਦ ਇੱਕ ਦਿਨ ਤੇ ਓਧਰ ਹੀ ਲੱਗ ਜਾਂਦਾ ਵੇ। ਫੇਰ ਅਗਲੇ ਦਿਨ ਆਪਾਂ ਲੋਕਲ ਓਹ ਕਰਨੇ ਆ, ਬੱਸਾਂ ਬੁੱਸਾਂ ਵੇਖਨੇ ਆਂ, ਫਿਰ ਬੱਸਾਂ ਤੇ ਜਾਂਨੇ ਆ ਓਦਰ। ਜਿਹੜੇ ਲੋਕਲ ਗੁਰਦੁਆਰੇ ਹੈਗੇ ਨੇ ਨਾ ਓਧਰ, ਬੱਸਾਂ ਦੇ ਉੱਤੇ ਆ ਬੱਸਾਂ ਕਰਨੇ ਆ। ਕਾਫੀ ਗੁਰਦੁਆਰੇ ਨੇ ਓਧਰ, ਦਸ ਹੈ ਹੀ ਨੇ ਅੱਠ ਦਸ ਗੁਰਦੁਆਰੇ। ਕੋਈ ਨਾਨਕਸਰ ਦੇ ਨਾਮ ਤੋ ਵੇ, ਕੋਈ ਚੰਦਨ ਸਾਹਿਬ ਏ, ਉੱਥੇ ਝੂਲਾ ਲੱਗਾ ਦਾ ਏ, ਕਈ ਲੋਕੀ ਓਥੇ ਝੂਲੇ ਲੈਂਦੇ ਨੇ, ਕਹਿੰਦੇ ਜਿੰਨਾਂ ਦੇ ਵਿਆਹ ਨਾ ਹੋਣ ਝੂਲਾ ਲੈਨ ਤੇ ਵਿਆਹ ਹੋ ਜਾਂਦੇ ਨੇ। ਅੜੇ ਕੰਮ ਕਰ ਦਿੰਦਾ।
ਤੇ ਜਿਹੜੇ ਵਿਆਹੇ ਹੋਏ ਝੂਲਾ ਲੈ ਆਂਦੇ ਨੇ ਉਹ
ਵਿਆਹ ਹੋਏ ਵੀ ਝੂਲੇ ਲੈ ਲੈਂਦੇ ਨੇ, ਅਸੀਂ ਆਪ ਲਿੱਤੇ ਨੇ।
ਠੀ
ਭੈਣ ਜੀ, ਬੜੇ ਮਜਾਕੀਆ ਹੋ ਤੁਸੀਂ ਭੈਣ ਜੀ।
ਹਾਂਜੀ, ਭੈਣ ਜੀ ਬਸ
ਹੋਰ ਭੈਣ ਜੀ, ਚਾਹ ਪੀਲੀ ਜੀ।
ਹਾਂਜੀ, ਭੈਣ ਜੀ।
ਸ਼ਾਮ ਦੀ
ਹਾਂਜੀ, ਤਾਡੇ
ਅੱਛਾ- ਅੱਛਾ, ਹਾਂਜੀ। ਬੜੇ ਗੁਰਦੁਆਰੇ ਨੇ ਭੈਣ ਜੀ ਤੁਸੀਂ ਕਦੀ ਜਾਓ, ਤੁਹਾਨੂੰ ਬੜਾ ਆਨੰਦ ਆਏਗਾ ਭੈਣ ਜੀ। ਤੇ ਜਾਓ ਤੇ ਸਹੀ, ਹਾਂਜੀ ਉੱਥੇ।
ਗੁਰਦੁਆਰਾ ਵੀ ਹੈਗਾ ਆ।
ਹਾਂਜੀ ਹੈਗਾ ਵੇ, ਭੈਣ ਜੀ ਮਾਲ ਟੇਕ ਗੁਰਦੁਆਰਾ ਹੈਗਾ ਵੇ ਓਥੇ ਗੁਰੂ ਸਾਹਿਬ ਜੀ ਨੇ ਕੋਈ ਬਚਨ ਕੀਤ ਕਿਤੇ ਹੋਏ ਨੇ ਭੈਨ ਜੀ ਇਤਿਹਾਸ ਤੇ ਹੁਨ ਮੈਂ ਵੀ ਭੁਲ ਗਈ ਦੀ ਇਤਿਹਾਸ ਕੁਛ ਐਵੇਂ ਹੀ ਸੀ ਪਤਾ ਨੀ ਕਿੰਨਾ ਕਰੋੜ ਸਿੱਖ ਕੱਠਾ ਹੋਣਾ ਏ। ਤੇ ਓਦਰ ਦਾਨਾ ਹੈਗਾ ਵੇ, ਓਹ ਕੋਈ ਬੜਾ ਕਰੋੜ ਕ ਸਿੱਖ ਕੱ ਇਕੱਠਾ ਹੋਏਗਾ, ਤੇ ਓਹ ਖਜਾਨਾ ਨਿਕਲੇਗਾ।
ਅੱਛਾ -ਅੱਛਾ।
ਹਾਂਜੀ, ਕੁਛ ਐਵੇਂ ਦਾ ਹੀ ਹੈਗਾ ਇਤਿਹਾਸ ਓਹ ਗੁਰਦੁਆਰੇ ਦਾ, ਮੈਨੂੰ ਸਹੀ ਤਰ੍ਹਾਂ ਨੀ ਅ ਹੁਣ ਯਾਦ ਵੀ ਤੇ ਇਤਿਹਾਸ ਗੁਰਦੁਆਰੇ ਦਾ, ਹੋਰ ਵੀ ਬੜੇ ਗੁਰਦੁਆਰੇ ਦੇ ਨੇ।
ਅੱਛਾ -ਅੱਛਾ ਠੀਕ ਏ, ਚਲੋ ਬਈ ਇਤਿਹਾਸ ਇਤਿਹਾਸਿਕ ਗੁਰਦੁਆਰੇ ਨੇ, ਸਾਰੇ ਉਸ ਸਾਈਡ।
ਹਾਂਜੀ ਇਤਿਹਾਸਿਕ ਗੁਰਦੁਆਰੇ ਨੇ, ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਨੇ। ਪਟਨਾ ਸਾਹਿਬ ਤੁਸੀਂ ਜਾਓ ਓਧਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਓਧਰ ਸਾਰੇ ਬਚਪਨ ਦੇ ਗੁਰਦੁਆਰੇ ਨੇ ਹਜ਼ੂਰ ਸਾਹਿਬ ਵੀ ਹੈਗੇ ਨੇ ਆਪਾਂ ਤਾਂ ਪਟਨਾ ਸਾਹਿਬ ਵੀ ਗਏ ਦੇ ਨਾ ਭੈਨ ਜੀ।
ਓਹ ਜੇੜਾ ਗੁਰਦੁਆਰਾ ਕਿਹੜੇ ਪਾਸੇ ਏ?
ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਦੁਆਰਾ ਹਜ਼ੂਰ ਸਾਹਿਬ
ਹਾਂਜੀ ਹਾਂਜੀ ਹਜ਼ੂਰ ਸਾਹਿਬ ਠੀਕ ਏ। ਯਾਦ ਆ ਗਿਆ।
ਹੋਰ ਭੈਨ ਜੀ ਬੱਚੇ ਆ ਗਏ ਟਊਸ਼ਨ ਤੋ।
ਨਹੀ ਭੈਨ ਜੀ ਬਸ ਆਣ ਵਾਲੇ ਨੇ ਬੱਚੇ ਟਿਊਸ਼ਨ ਤੋ
ਅਛਾ- ਅਛਾ ਠੀਕ ਹੈ। ਭੈਨ ਜੀ ਬਸ ਹੁਣ ਅ ਛੁੱਟੀਆ ਖ ਖਤਮ ਹੋਣ ਹੀ ਵਾਲੀਆਂ ਹੋਣੀਆਂ ਤੁਹਾਡੇ ਬੱਚਿਆਂ ਦੀਆ
ਹਾਂਜੀ- ਹਾਂਜੀ ਭੈਨ ਜੀ ਬਸ ਇਹ ਇਕ ਦੋ ਇਕ ਹੀ ਰਹਿ ਗਈ ਕਲ ਸ਼ਨੀਵਾਰ ਦੀ ਸੰਡੇ ਤੇ ਛੁਟੀ ਓ ਈ ਹੁੰਦੀ ਹੈ। ਮੰਡੇ ਨੂੰ ਜਾਣਾ ਸਕੂਲ। ਹੁਨ ਬੱਚਿਆਂ ਨੇ ਹਾਂਜੀ-
ਹੋਰ ਭੈਨ ਜੀ ਹੋਰ ਕਿਹੜੇ ਗੁਰਦੁਆਰੇ ਨੇ ਹਜ਼ੂਰ ਸਾਹਿਬ ਸਾਈਡ?
ਹਜ਼ੂਰ ਸਾਹਿਬ ਭੈਨ ਜੀ ਬੜੇ ਗੁਰੂਦੁਆਰੇ ਹੈਗੇ ਨੇ। ਇਕ ਨਾਨਕ ਝੀਰਾ ਗੁਰਦੁਆਰਾ ਏ ਉਹ ਬੜੀ ਦੂਰ ਏ। ਉਹ ਕਰਨਾਟਕ ਵਿਚ ਪੈ ਜਾਦਾ ਵੇ ਉਹ ਤਾਂ ਪੂਰਾ ਇਕ ਇਕ ਦਿਨ ਲਗ ਜਾਦਾ ਵੇ ਸਵੇਰੇ ਜਾਦੇ ਨੇ ਅ ਸਵੇਰੇ ਨ ਚੱਲਦੇ ਹਾਂ ਅਤੇ ਸ਼ਾਮੀ ਰਾਤ ਤਕ ਈ ਘਰ ਆਂਦੇ ਨੇ ਬਈ ਉਧਰ ਗੁਰਦੁਆਰੇ ਪਹੁਚ ਨੀ ਹਜੂਰ ਸਾਹਿਬ ਹਾਂਜੀ ਸਵੇਰੇ ਸਵੇਰੇ ਨਿਕਲਣਾ ਪੈਦਾ ਹਾਂਜੀ- ਹਾਂਜੀ
ਅ ਓਹ ਫਿਰ ਅਪ ਡਾਊਨ ਕਰ ਕਰਨਾ ਬੰਦਾ ਹੋਏਗਾ ਹਨਾ ਭੈਨ ਜੀ।
ਬਾਹਰੋ ਮਿਲ ਜਾਦੇ ਨੇ ਬੜਾ ਟਰਾਂਸਪੋਰਟ ਹੁੰਦਾ ਭੈਨ ਜੀ ਬਾਹਰ ਜਾਓ ਤੁਸੀ ਬ ਖੜੇ ਹੁੰਦੇ ਨੇ ਇਹ ਟੈਕਸੀਆ ਵਾਲੇ ਖੜੇ ਹੁੰਦੇ ਨੇ ਟੈਕਸੀ ਟੁਕਸੀ ਦੇਖੋ ਤੁਸੀ ਕਰੋ ਤੇ ਚਲੇ ਜਾਓ ਜੇ ਤੁਸੀ ਟੈਕਸੀ ਨਹੀ ਕਰਨੀ ਬਸਾਂ ਹੁੰਦੀਆਂ ਨੇ ਬੱਸ ਕਰ ਲਉ ਅਸੀ ਤੇ ਟੈਕਸੀਆ ਕਰ ਲਈਆ ਸੀ ਹਾਂਜੀ
ਅੱਛਾ- ਅੱਛਾ ਠੀਕ ਹੈ। ਤੇ ਭੈਨ ਜੀ ਫਿਰ ਨਾਨਕ ਝੀਰਾ ਸਾਹਿਬ ਦਾ ਕੀ ਇਤਿਹਾਸ ਹੈ।
ਨਾਨਕ ਝੀਰਾ ਸਾਹਿਬ ਦਾ ਵੀ ਕਹਿਦੇ ਉਥੇ ਪਾਨੀ ਨੀ ਆਂਦਾ ਸੀ। ਤੇ ਗੁਰੂ ਨਾਨਕ ਦੇਵ ਉਹ ਗੁਰੂ ਨਾਨਕ ਦੇਵ ਜੀ ਦਾ ਹੈਗਾ ਨਾ ਉਤੇ ਗੁਰੂ ਨਾਨਕ ਦੇਵ ਜੀ ਨੇ ਪੈਰ ਲਗਾਇਆ ਸੀ ਤੇ ਉਥੋਂ ਪਾਨੀ ਆਣ ਲਗ ਗਿਆ ਸੀ ਫੇਰ।
ਅੱਛਾ- ਅੱਛਾ-
ਹਾਂਜੀ ਪੈਰ ਦਾ ਖੋਰ ਪਤਾ ਨੀ ਕੁਛ ਏਵੇਂ ਲਗਾਇਆ ਸੀ। ਅਤੇ ਪਾਣੀ ਆਉਣ ਲਗ ਗਿਆ ਸੀ ਉਥੇ ਦੇ ਇਲਾਕੇ ਦੇ ਲੋਕ ਪਰੇਸ਼ਾਨ ਹੋਏ ਦੇ ਸੀ ਪਾਣੀ ਨਹੀ ਆਉਦਾ, ਪਾਣੀ ਨਹੀ ਆਉਦਾ। ਫੇਰ ਜਦੋ ਗੁਰੂ ਸਾਹਿਬ ਜੀ, ਉਥੇ ਪਹੁੰਚੇ ਅਸੀ ਤੇ ਉਹਨਾ ਨੇ ਉਹਨਾ ਦੀ ਪਰੇਸ਼ਾਨੀ ਵੇਖੀ ਤੇ ਉਥੇ ਪੈਰ ਲ ਪਾਇਆ ਸੀ ਤੇ ਉਥੋ ਦੀ ਫਿਰ ਪਾਣੀ ਨਿਕਲਣ ਲਗ ਗਿਆ ਸੀ ਹੁਣ ਉਧਰ ਬਨਾਇਆ ਹੋਇਆ ਵੇ ਉਹਨਾ ਨੇ ਜਿਧਰ ਪੈਰ ਉਥੇ ਪੈਰ ਬਨਾਏ ਹੋਏ ਨੇ
ਅੱਛਾ- ਅੱਛਾ-
ਜਿਹਦੇ ਹਾਂਜੀ ਤੇ ਉਥੋ ਦੀ ਵੀ ਪਾਨੀ ਆਉਦਾ ਪਿਆ ਵੇ
ਠੀਕ ਹੈ। ਠੀਕ ਹੈ। - ਅੱਛਾ ਪਾਨੀ ਮਤਲਬ ਕਿ ਉਹ ਉਥੇ ਨਾ ਭੈਨ ਜੀ ਗਈ ਨੀ ਹੈਗੀ ਜਾਵਾਗੇ ਦੇਖ ਕੇ ਆਵਾਗੇ। ਪਹਿਲੇ ਬਹੁਤ ਟਾਈਮ ਪਹਿਲੇ ਗਏ ਸੀ ਹੁਨ ਭੁੱਲ ਭੱਲ ਗਿਆ ਏ ਹੁਣ ਦੁਬਾਰਾ ਤੇ ਦਿਲ ਕਰਦਾ ਪਿਆ ਜਾਣ ਦੇ ਉਤੇ ਫਿਰ ਦੁਬਾਰਾ ਹੋ ਕੇ ਆਵਾਗੇ।
ਹਾਂਜੀ- ਹਾਂਜੀ ਭੈਨ ਜੀ ਜਰੂਰ ਜਾਓ ਤੁਸੀ ਦੀਵਾਲੀ ਤੇ ਬੜੀ ਰੌਣਕਾ ਲੱਗੀਆ ਹੁੰਦੀਆ ਨੇ ਹਾਂਜੀ
ਹਾਂਜੀ ਹਾਂਜੀ ਤਕਰੀਬਨ ਬੰਦਾ ਦੀਵਾਲੀ ਤੇ ਜ਼ਿਆਦਾ ਹੀ ਜਾਂਦਾ ਹੈਨਾ
ਹਾਂਜੀ, ਦੀਵਾਲੀ ਤੇ ਬੰਦੇ ਹੁਣ ਸਾਡੇ ਘਰੋਂ ਕੋਈ ਬੰਦੇ ਹੈਗੇ ਸੀ ਹੁਣ ਗਏ ਸੀ ਪਿਛਲੇ ਮਹੀਨੇ। ਤੇ ਬੜੀ ਗਰਮੀ ਸੀ ਕਹਿੰਦੇ ਬਹੁਤ ਗਰਮੀ ਸੀ।
ਅੱਛਾ, ਦੀਵਾਲੀ ਦੇ ਨੇੜੇ ਤੇੜੇ
ਨਹੀਂ ਦੀਵਾਲੀ ਦੇ ਨੇੜੇ ਤੇੜੇ ਨਹੀਂ, ਆ ਹੁਣ ਗਏ ਸੀ ਅਪ੍ਰੈਲ ਵਿੱਚ ਨਾ
ਅੱਛਾ-ਅੱਛਾ ਠੀਕ ਹੈ। ਨਹੀਂ ਤਾਂ ਕਹਿੰਦੇ ਨੇ ਗਰਮੀਆਂ ਦੇ ਵਿੱਚ ਵੀ ਚਲੇ ਜਾਓ ਤੇ ਮੌਸਮ ਸਹੀ ਮਿਲਦਾ ਉੱਥੇ, ਬਾਕੀ ਕੀ ਐਤਕੀ ਕਹਿੰਦੇ ਗਰਮੀ ਬਹੁਤ ਹੈ। ਕਹਿੰਦੇ ਬਰਸਾਤੀ ਮੌਸਮ ਹੁੰਦਾ ਹੈ।
ਹਾਂਜੀ ਬਰਸਾਤੀ ਮੌਸਮ ਤੇ ਹੁਣ ਜੁਲਾਈ ਵਿੱਚ ਹੁੰਦਾ ਹੈ, ਹਾਂ ਉੱਧਰ ਬਰਸਾਤੀ ਮੌਸਮ ਹੁੰਦਾ। ਲੇਕਿਨ, ਅਪ੍ਰੈਲ ਮਈ ਜੂਨ ਵਗੈਰਾ 'ਚ ਉੱਧਰ ਗਰਮੀ ਹੀ ਹੁੰਦੀਂ ਹੈ। ਉੱਥੇ ਤਾਂ ਨਵੰਬਰ ਦਸੰਬਰ ਵਿੱਚ ਵੀ ਗਰਮੀ ਹੁੰਦੀ ਹੈ, ਉੱਥੇ ਉਹ ਖੁੱਲ੍ਹਾ ਮੌਸਮ ਰਹਿੰਦਾ ਨਾ। ਗਰ, ਠੰਡ ਨਹੀਂ ਹੁੰਦੀ, ਜਿਵੇਂ ਇੱਥੇ ਇੰਨੀਆਂ ਠੰਡਾਂ ਪੈਂਦੀਆਂ ਨੇ ਨਾ। ਦਿੱਲੀ ਹਰਿਆਣਾ ਪੰਜਾਬ ਉੱਧਰ ਇੰਨੀ ਠੰਡ ਨਹੀਂ ਪੈਂਦੀ ਭੈਣ ਜੀ।
ਬਾਰਾਂ ਮਹੀਨੇ ਇੱਕੋ ਜਿਹਾ ਹੀ ਮੌਸਮ ਸਮਰਦਾ ਹੈਗਾ ਭੈਣ ਜੀ ਚਲੋ ਵਧੀਆ ਹਾਂਜੀ ਭੈਣ ਜ ਚਲੋ ਠੀਕ ਹੈ। ਭੈਣ ਜੀ ਫੇਰ ਕਰਦੇ ਹਾ।
ਹਾਂਜੀ ਹਾਂਜੀ ਭੈਣਜੀ ਠੀਕ ਹੈ। ਜੀ-
ਠੀਕ ਹੈ ਜੀ ਸਤਿ ਸ਼੍ਰੀ ਅਕਾਲ